ਸਸੀਆ ਕਾ
ਸਸ੍ਰੀ ਕਾਲ ਜੀ।
ਹੋਰ, ਕਿਸ ਤਰਾਂ ਓ?
ਵਦੀਆ-ਵਦੀਆ, ਤੂਸੀ ਦੱਸੋ ਕਿੱਦਾਂ, ਠੀਕ ਓ?
ਬਾੱਸ ਠੀਕ ਰਹਾਂ, ਤੂਸੀ ਚਾਅ ਪਾਣੀ ਹੋ ਗੇਆ?
ਹਾਂ ਚਾਅ ਪਾਣੀ ਹੋ ਗੇਆ, ਬਾੱਸ ਨਾਸ਼ਤਾ ਕਰਨੈ, ਚਾਅ ਪਾਣੀ ਨਾਲ ਟੋਸ ਖਾਦੇ ਤੇ ਓ ਰਸਕ ਖਾਦਾ ਸੀ।
ਹਾਂਜੀ-ਹਾਂਜੀ, ਹਾਂਜੀ-ਹਾਂਜੀ, ਮੇਰਾ ਹੋ ਗੇਆ ਸਾਰਾ ਕੁੱਛ। ਏ ਅਸਾਂ ਨੂੰ ਜਾਣੈ ਨਾ, ਨਾਂਦੇੜ ਸਾਏਬ, ਤਾਂ ਉਸਦੀ ਤੇਆਰੀ ਚੱਲਦੀ ਪਈ ਏ, ਮੈਂ ਕੇਆ ਚਲੋ ਕੱਪੜੇ ਪ੍ਰੈਸ ਕਰਕੇ ਤੂਸ ਤਾਨੂੰ ਆ ਬੋਲਦੇ-ਬੋਲਦੇ ਪੁ ਕੱਪੜੇ ਵੀ ਪ੍ਰੈਸ
ਵਦੀਆ-ਵਦੀਆ। ਹਜ਼ੂਰ ਸੈਬ ਜਾ ਰਏ ਓ ਤੂਸੀ? ਬਦੀਆ ਗੱਲ ਐ, ਕਦੋਂ ਜਾਣੈ?
ਅ ਕੱਲ ਰਾਤੀ ਜਾਣੈ।
ਕੱਲ ਰਾਤੀ ਜਾਨੈ।
ਹਾਂਜੀ-ਹਾਂਜੀ, ਮੈਂ ਕੇਆ ਹੁਨ ਤੇ ਅਸੀਸ ਗਰਮੀ ਬੋਤ ਏ। ਮੀਂਹ ਵੀ ਬਹੁਤ ਏ ਤੇ ਗਰਮੀ ਵੀ ਬਹੁਤ ਏ
ਹਾਂ ਮੀਂਹ ਤਾਂ ਹੈਗਾ ਗਰਮੀ ਤਾਂ ਹੋਣੀ ਐ, ਜਦੋਂ ਮੀਂਹ ਪੈ ਰਿਹਾ ਥੋੜਾ ਟਾਈਮ ਜਿੱਦਾਂ ਆਠ ਦੱਸ ਦਿਨ ਗਰਮੀ ਕੰਟੀਨਿਊ ਪੈਂਦਾ ਰਹੇਗਾ ਫਿਰ ਠੰਡ ਆ ਹੋ ਜਾਣਾ ਹੈ ਮੌਸਮ।
ਹਾਂ ਇਧੱਰ ਤੇ ਇੱਕ ਮੀਂਹ ਤੇ ਹੀ ਠੰਡਾ ਹੋ ਗਿਆ ਕੱਲ ਤੋਂ, ਹਾਂ
ਕੀ ਐ ਉੱਥੇ ਹਜ਼ੂਰ ਸਾਹਿਬ ਮਤਲਬ ਕਿ ਤੁਸੀਂ ਗਏ ਕਰਦੇ ਪਹਿਲੇ?
ਨਹੀਂ ਪਹਿਲੇ ਬਹੁਤ ਵਾਰ ਗਏ ਅਸੀਂ ਤੇ ਇਸ ਵਾਰ ਥੋੜਾ ਉਥੋਂ ਦਾ ਸਤਸੰਗ ਵੀ ਹੈ। ਤੇ ਹਜੂਰ ਸਾਹਿਬ ਮੱਥਾ ਟੇਕਣ ਦੀ ਮੰਨਤ ਵੀ ਹੈਗੀ ਮੇਰੀ। ਮੈਂ ਕਿਹਾ ਮੇਰਾ ਇਹ ਕੰਮ ਹੋ ਗਿਆ ਤੇ ਮੈਂ ਮੱਥਾ ਟੇਕਣੇ ਆਇਆ ਆਂ ਆਵਾਂਗੀ ਫੇਰ ਮੈਂ ਚਲੋ ਮੇਰਾ ਕੰਮ ਹੋ ਗਿਆ ਮੈਂ ਕਿਹਾ ਚਲੋ ਮੱਥਾ ਟੇਕਣੇ ਆਂ ਹਾਜੂਰ ਸਾਹਿਬ ਬਾਬਾ ਜੀ ਨੇ ਬੁਲਾ ਲਿੱਤਾ।
ਹਾਂਜੀ ਅੱਛਾ ਤਾਂ ਸਾਰੇ ਘੁੰਮੇ ਹੋ ਫਿਰੇ ਹੋ ਸਾਰੇ ਉੱਥੇ ਜਿੰਨੇ ਗੁਰਦੁਵਾਰੇ।
ਹਾਂਜੀ ਹਾਂਜੀ ਹਾਂਜੀ।
ਤੁਸੀਂ ਕਿੱਦਾਂ ਜਾਂਦੇ ਆਪਣੀ ਗੱਡੀ ਜਾਂਦੇ ਪਰਸਨਲ ਜਾਂ ਫਿਰ ਟ੍ਰੇਨ? ਕਿਦੇ ਚ‌ ਜਾਂਦੇ ਓ ਵਧੀਆ ਉ ਇਨਜੋਏ ਕਰਦੇ ਜਾਓ ਖਾਣਾ ਵਧੀਆ ਬੜਾ ਇੰਜੋਏਮੈਂਟ।
ਹਾਂਜੀ ਹਾਂਜੀ ਬਹੁਤ ਦਿਨ ਅਸੀਂ ਕਿਧਰ ਗਏ ਵੀ ਨਹੀਂ ਹੈ ਨਾ ਬਹੁਤ ਬੋਰ ਹੋ ਏ ਘਰ ਬੈਠ ਕੇ ਉਹ ਨੀ ਕਹਿੰਦੇ ਕਿੱਧਰ ਨਾ ਕਿੱਧਰ ਕੁੱਝ ਨਾ ਕੁੱਝ ਨਿਕਲ ਸੀ ਤੇ ਜਾਸੀਆਂ ਆਪਣ। ਜਿਸ ਤਰ੍ਹਾਂ ਅਸੀਂ ਸਾਲ ਚ ਦੋ ਤ੍ਰੈ ਵਾਰ ਤਾਂ ਜਾਣ ਹੀ ਜਾਂਣੇ ਹਾਂ ਦਿੱਲੀ ਜਾਣਾ ਹੈ ਹਾਂ ਜ ਫੇਰ ਅਸਾਂ ਦਾ ਫਿਰ ਤੇ ਸਮਾਗਮ ਹੁੰਦੇ ਨੇ ਨਾ ਤਾਂ ਅਸੀ ਕਦੀ ਪੂੰਨਾ ਕਦੀ ਮੁੰਬਈ ਕਦੀ ਕੋਲਾਪੁਰ।
ਅੱਛਾ ਜੀ ਕਿਹੜੇ ਸਮਾ ਕਿਹੜੇ ਮਤਲਬ ਸੰਗਤ ਜਾਂਦੇ ਤੁਸ ਠੀਕ ਹੈ ਜੀ ਚੰਗਾ। ਮੇਰੀ ਸਿਸਟਰ ਵੀ ਹੈਗੇ ਮਾਸੀ ਦੀ ਕੁੜੀ ਉਹ ਵੀ ਨਿਰੰਕਾਰ ਨੂੰ ਮੰਨਦੇ ਨੇ। ਉਹ ਵੀ ਪੰਜਾਬ ਪੰਜਾਬ ਦਿੰਦੇ ਨੇ ਦਿੰਦੇ ਨੇ ਵੇਲੀ
ਹਾਂਜੀ ਹਾਂਜੀ ਹਾਂਜੀ ਹਾਂ। ਮਤਲਬ ਅਸ ਮੇਰਾ ਕੁੱਝ ਨੀ ਮੈਂ ਗੁਰਦੁਆਰੇ ਵੀ ਜਾਣੀ ਹਾਂ ਨਿਰੰਕਾਰੀ ਮਿਸ਼ਨ ਵੀ ਮੇਰਾ ਵਿਆਹ ਉਧਰ ਹੋਇਆ ਨਾ ਨਿਰੰ ਕਾਰੀਆ ਚ ਹਾਂ ਹਾਂ ਤਾਂ ਇਸ ਕਰਕੇ ਉਹਨਾਂ ਦੀ ਫਿਰ ਕੋਈ ਨਿਊਜ਼ ਸਵੇਰੇ ਸੰਗਤ ਤੇ ਜਾਣਾ ਕਰਨਾ ਸਭ ਕਰਨਾ ਪੈਂਦਾ ਵਾਂ।
ਸਹੀ ਗੱਲ ਹੈ।
ਜਿਸ ਤਰ੍ਹਾਂ ਸੋਰੇ ਘਰਾ ਵਾਂਗੂ ਕੁੱਛ ਕਰਨਾ ਵੀ ਪੈਂਦਾ। ਪਹਿਲੇ ਤਾਂ ਵੀ ਗੁਰਦੁਆਰੇ ਜਾਣੇ ਦੀ ਆਦਤਾਂ ਆਈਆਂ। ਜਿਸ ਸ਼ਾਇਦ ਅਸੀਂ ਸਿੱਖਿਆ ਕੇ ਹੁਣ ਉਨੱਤੀ ਸਾਲ ਹੋ ਗਏ ਉਹੀ ਕਰਨੇ ਪੇ ਆ। ਚਲੋ ਮੈਂ ਕੀ ਇਹੀ ਕਰਨੇ ਆ ਹੁਣ ਤਾਂ ਪਰ ਹੁਣ। ਦੋ ਚਾਰ ਸਾਲ ਅਸੀਂ ਬਾਬਾ ਜੀ ਮਿਹਰ ਕਰਦੇ ਪਏ ਜੇ ਆਨੰਦਗੜ ਸਾਹਿਬ ਵੀ ਜਾਣਾ ਹੁੰਦਾ ਪੇਆ
ਹੂੰ ਹੂੰ ਹੂੰ ਨਹੀਂ ਹਜ਼ੂਰ ਸਾਹਿਬ ਕੀਤਾ ਵੀ ਬਹੁਤ ਵਧੀਆ ਉੱਥੇ ਤੁਸੀਂ ਉੱਥੇ ਨਾ ਜਦੋਂ ਤਿੰਨ ਨੰਬਰ ਜੋ ਗੇਟ ਹੈਗਾ ਨਾ ਤੀਨ ਕੀ ਪਤਾ ਨੀ ਪੰਜ ਇਹਦਾ ਕੁੱਛ ਗਿਆਰਾਂ ਇਦਾ ਤਿੰਨ ਵਿੱਚ ਕੋਈ ਤਾਂ ਇੱਕ ਨੰਬਰ ਗੇਟ ਨੰਬਰ ਹੈਗਾ ਉੱਥੇ ਸ ਸ- ਪੂੜੇ ਗਿਆਰਾਂ ਵਜੇ ਦਾਲ ਦਾ ਲੰਗਰ ਲੱਗਦਾ।
ਹਾਂਜੀ ਹਾਂਜੀ ਹਾਂਜੀ ਅੱਛਾ।
ਉਹ ਮਤਲਬ ਬਹੁਤ ਜਦੋਂ ਉਹ ਮਤਲਬ ਗੁਰੂ ਗੋਬਿੰਦ ਸਿੰਘ ਜੀ ਤੋਂ ਟਾਈਮ ਤੋਂ ਉਹ ਲੰਗਰ ਉੱਥੇ ਹਲੇ ਵੀ ਚੱਲਦਾ ਐ। ਦਾਲ ਦਾ ਲੰਗਰ ਕਰਨਾ।
ਅੱਛਾ ਜੀ ਅੱਛਾ। ਮੈਂ ਕਹਿ ਸਾਂ ਮੇਰੀ ਫਰੈਂਡਸ ਨੂੰ, ਹਾਂਜੀ ਹਾਂਜੀ। ਹਾਂ ਹਾਂ।
ਕਿਸੇ ਪੁੱਛ ਕੇ ਦੇਖੋ, ਦਾਲ ਦਾ ਲੰਗਰ ਕਿੱਥੇ ਲੱਗਦਾ ਹੈ। ਔਰ ਕਿਹੜੇ ਕਿਹੜੇ ਵੀਕ ਚ ਲੱਗਦਾ। ਤੁਹਾਨੂੰ ਪਤਾ ਲੱਗ ਜੂ ਦੇ ਵੀ ਜਾਓਗੇ ਤੁਸੀਂ ਉੱਥੇ ਜਰੂਰ ਦੇਹੋ ਲੰਗਰ। ਦਾਲ ਦਾ, ਲੰਗਰ ਦਾ ਆਪਾਂ ਗੁਰਦੁਆਰੇ ਤੇ ਚਲੋ ਮਿਲਦਾ ਵਧੀਆ ਉੱਥੇ। ਮਿਲਦਾ ਸਾਰਾ ਕੁਛ ਪਰ ਹਾਂਜੀ, ਪਰ ਬਾਕੀ ਜੋ ਦਾਲ ਦਾ ਲੰਗਰ ਜੋ‍ ਬਹੁਤ ਗੁਰੂ ਗੋਬਿੰਦ ਸਿੰਘ ਜੀ ਦੇ ਟਾਈਮ ਤੇ ਨਾਲ ਤੋਂ ਚੱਲਦੇ ਆ ਰਿਹਾ ਨਾ
ਹਾਂਜੀ, ਹਾਂਜੀ ਅੱਛਾ, ਅੱਛਾ, ਠੀਕ ਹੈ, ਠੀਕ ਹੈ ਜ਼ਰੂਰ। ਤੁਸੀਂ ਆਇਓ ਕਦੀ ਨਾਂਦੇੜ ਸਾਹਿਬ।
ਮੈਂ ਹਜ਼ੂਰ ਸਾਹਿਬ ਤਾਂ ਬਹੁਤ ਵ ਬਥੇਰੇ ਵਾਰ ਗਏ ਨੇ ਅਸੀਂ।
ਹੂੰ।
ਹਾਂਜੀ, ਇਥੇ ਅੰਬਰਸਰ ਇੱਥੇ ਹੇਮਕੂਟ ਸਾਹਿਬ ਕਾਫੀ ਪਾਸੇ ਆ ਪਟਨਾ ਸਾਹਿਬ, ਆਪਣੇ ਪੰਜ ਤਖ਼ਤ ਹੈਗੀ। ਗੁਰਦੁਆਰੇ ਦੇ ਸਿੱਖਾਂ ਦੇ ਅਨੰਦਪੁਰ ਸਾਹਿਬ ਜਾ ਕੇ ਆਈ ਆ, ਮੈਂ ਅੰਬਰਸਰ ਜਾ ਕੇ। ਹੇਮਕੁੰਡ ਸਾਹਿਬ ਪਾਚਂ ਤਖਤ ਵਿੱਚ ਤਾਂ ਹੈਗੇ ਨੀ, ਹਜ਼ੂਰ ਸਾਹਿਬ। ਬੱਸ, ਮੈਨੂੰ ਹੁਣ ਜਾਣਾ ਅਹ ਅੰਬਹ ਪਟਨਾ ਸਾਹਿਬ। ਔਰ ਇੱਕ ਸੀਸਗੰਜ ਹੈਗੇ, ਦਿੱਲੀ ਚ।
ਹਾਂਜੀ, ਹਾਂਜੀ।
ਦਮਦਮਾ ਸਾਹਿਬ ਇੱਕ
ਹਾਂ ਦਮਦਮਾ ਸਾਹਿਬ, ਨਹੀਂ ਮੈਂ ਤਾਂ ਅ ਚ ਜਿਹੜਾ ਜ਼ਰੂਰ, ਇਧਰ ਨਾਂਦੇੜ, ਚਾਂਦਨੀ ਚੌਕ ਤੇ ਜਿਹੜੇ ਗੁਰਦੁਆਰੇ ਉੱਧਰ ਜਾਂਦੇ ਆ। ਅਸੀਂ ਦਿੱਲੀ ਦੇ ਤਾਂ ਸਾਰੇ ਗੁਰਦੁਆਰੇ ਫਿਰ‌ ਰਹੇ ਹਾਂ। ਗੁਰੂ ਜਹਾਜ ਸਾਲ ਚੋਂ ਇੱਕ ਵਾਰ ਜਾਣੀ ਹੀ ਜਾਣੀ ਮੱਥਾ ਟੇਕ। ਟੇਕਨ‌ ਵਾਸਤੇ, ਬੰਗਲਾ ਸਾਹਿਬ ਤੋਂ ਜ਼ਰੂਰ ਜਾਣਿਆ। ਹੂੰ। ਹਾਂਜੀ, ਹਾਂਜੀ, ਹਾਂਜੀ, ਹਾਂਜੀ। ਬੰਗਲਾ ਸਾਹਿਬ ਤੋਂ ਬਹੁਤ, ਬਹੁਤ ਅੱਛਾ ਲੱਗਦਾ ਜਾਣਾ ਹੂੰ। ਹੂੰ, ਹੂੰ, ਹੂੰ।
ਦੀ ਹੈ।
ਹੂੰ। ਬੱਸ ਬੱਸ ਠੀਕ ਹੈ, ਹੋਰ ਰੋਟੀ ਕਿ ਬਣਾਉਂਦੇ ਪਇਓ।
ਰੋਟੀ ਹੁਣ ਚੋਲਾਂ ਦੀ, ਜੋ ਹਰੀ ਸਬਜ਼ੀ ਹੁੰਦੀ ਹੈਨਾ। ਉਹ ਬਣਾ ਰਹੇ ਕੱਟ ਕੇ।
ਅੱਛਾ, ਅੱਛਾ ਹਾਂ ਸੁੱਕੀ ਸਬਜ਼ੀ ਬਣ ਰਹੀ ਠੀਕ ਹੈ। ਹੂੰ ਹੋਰ ਗੁੜੀਆ ਉਠਗੀ ਆਹ! ਹੋ ਗੁੜੀਆ, ਊਠਗੀ ਗੁੜੀਆ।
ਗੁੜੀਆਂ ਉੱਠ ਗਈ, ਕਾਕਾ ਵੀ ਉੱਠ ਗਿਆ, ਬੱਸ ਉਹਨਾਂ ਦਾ ਹੀ ਹੁਣ, ਸ਼ੋਰ ਸ਼ਰਾਬਾ ਚੱਲ ਰਿਹਾ ਘਰੇ। ਬੱਚੇ ਹੋਵੇ ਗ ਤਾਂ ਹੀ ਥੋੜਾ ਘਰ ਚ ਰੌਣਕ ਹੁੰਦੀ ਹੈ, ਬੱਚੇ ਜਦੋਂ ਸੋਂਦੇ ਰਹਿਣਗੇ। ਇਹਦਾ ਸੋਚਦੇ ਕਿ ਹਾਂ ਬੱਚੇ ਹਾਲੇ ਤੱਕ ਜਾ ਗਏ ਨੇ, ਜੀਅ ਨਹੀਂ ਲੱਗਦਾ ਬੱਚਿਆਂ ਵਾਂਗਨ ਫਿਰ।
ਸੱਚੀ ਗੱਲ ਏ। ਕਾਰ ਸੁੂਨ
ਹੁਣ ਜਾਗੇ, ਹੁਣ ਜਾਗੇ ਉਦਾ ਏਦਾਂ ਫੇਰ ਪਰੇਸ਼ਾਨ ਕਰਦੇ ਨੇ ਬਹੁਤ।
ਹਮ ਹਮ ਹਮ ਹਮ। ਬੱਚੇ ਵੱਡੇ ਹੋ ਦਈ, ਪਤਾ ਨੀ ਲੱਗਦੀ ਬੱਚੇ ਕਦੋਂ ਵੱਡੇ ਹੁੰਦੇ। ਖਾਸ ਕਰ ਕੁੜੀਆਂ ਕਦੋਂ ਵੱਡੀਆਂ ਹੁੰਦੀਆਂ, ਕੁਝ ਨੀ ਪਤਾ ਲੱਗਦਾ।
ਪਤਾ ਲੱਗਦਾ, ਸਹੀ ਗੱਲ ਹੈ।
ਹਮ ਹਮ।
ਤੁਸੀਂ ਹਜ਼ੂਰ ਸਾਹਿਬ ਜ ਉਥੇ ਨਾਨਕ ਝੀਰਾ ਜਾ ਕੇ ਆਏ ਹੋ?
ਹਾਂ ਬਹੁਤ ਸਾਰੀ ਜ੍ਹਾ ਫਿਰ ਵੀ ਹਮੇ ਪੂਰਾ ਨਾਦੇੜ।
ਸਾਰੇ ਬ ਹਾਂ ਨਾਨਕ ਚੀਰਾ। ਵੀ ਉਹ ਫੇਮਸ ਸੀ ਨਾ ਉੱਥੇ ਉਹਨਾਂ ਨੇ ਪਾਣੀ ਕੱਢਿਆ ਸੀ ਪੇਰ ਨਾਲ।
ਹਾਂਜੀ -ਹਾਂਜੀ -ਹਾਂਜੀ।
ਹਮ ਗੁਰੂ ਨਾਨਕ
ਠੀਕ ਉਹ ਸ਼ਿਕਾਰੀ- ਸ਼ਿਕਾਰ- ਸ਼ਿਕਾਰ ਦਾ ਵੀ ਕੁਝ ਵੀ ਗੁਰਦੁਆਰਾ ਵੀ ਨਾ ਸ਼ਿਕਾਰ ਸਾਹਿਬ ਹਾਂ ਸ਼ਿਕਾਰੀ ਘਾਟ। ਹਾਂ ਉਧਰ ਵੀ ਗਿਆ ਹਾਂ,। ਫ ਜਦ ਵੀ ਜਾਣੇ ਆ। ਹਾਂ ਜਦ ਵੀ ਜਾਣੇ ਹਾਂ ਤਾਂ ਥੋੜ੍ਹਾ ਬਹੁਤ ਹੁਣ ਬਿਰ ਬ ਬਿੱਧਰ ਜਾਣੇ ਦੀ ਸੋਚ ਦੇ ਪੈਏ ਹਾਂ ਅਸੀਂ ਬਿੱਧਰ।
ਬਹੁਤ ਹਾਂ ਬਿਦਰ ਵੀ ਨਾਨਕ ਚੀਰਾ ਉਹ ਉੱਥੇ ਹੀ ਹਉਂਦਾ ਹੈ ਨਾ ਬਿਦਰ।
ਹਾਂਜੀ -ਹਾਂਜੀ -ਹਾਂਜੀ ਬਿਦਰ।
ਉਓਹੀ ਹਾਂਜੀ ਬੀਦਰ ਉਹੀ ਬੋਲਦੇ ਨੇ।
ਹੂੰ- ਹੂੰ- ਹੂੰ-ਹੂੰ।
ਵਧੀਆ ਉੱਥੇ ਵੀ।
ਹਾਂ ਬਿੱਧਰ ਜਾਣੇ ਤ ਹੀ ਸੋਚਣੇ ਪਏ ਹਾਂ, ਨਾਦੇੜ ਕੋਲ਼ੋਂ ਅੱਗੇ ਵੀ ਹੈ ਬਿੱਧਰ। ਪਰ ਸੋਚਣੇ ਪੇ ਆਏ ਹੈ ਇਸ ਵਾਰ ਜਾਈਏ ਕਿਉਂਕਿ ਇੱਕ ਦੋ ਦਿਨ ਪਹਿਲੇ ਜਾਣੇ ਪੇ ਨਾ। ਤੇ ਮੈਂ ਕਿਹਾ ਚਲੋ ਫਿਰ ਆਣੇ ਜਾ ਕੇ।
ਸਹੀ ਗੱਲ ਹੈ, ਜਾਣਾ ਚਾਹੀਦਾ ਪੰਜਾਬੀ। ਆਪਾਂ ਨੂੰ ਸਾਰੇ ਗੁਰਦੁਆਰੇ ਮੱਥਾ ਟੇਕਣਾ ਚਾਹੀਦਾ, ਸ ਹਿਸਟਰੀਆਂ ਆਪਾਂ ਨੂੰ ਪਤਾ ਲੱਗਣੀ ਚਾਹੀਦੀ ਏ।
ਹਾਂਜੀ- ਹਾਂਜੀ-ਹਾਂਜੀ ਤੇ ਨਾਲੇ ਉਹਲੀ ਖੁਦ ਹਿਸਟਰੀ ਬੋਲਦੇ ਨੇ ਨਾ ਆਪਣੀ ਸਾਰੇ ਗੁਰੂਆਂ ਦੀ।
ਹਾਂਜੀ।
ਹਾਂ ਉਹਨੂੰ ਸਮਝਾਉਦੇ ਨੇ ਕਿ ਬਈ ਇੱਧਰ, ਇਹ ਵਾਲੇ ਗੁਰੂਆਂ ਨੇ ਇਹ ਕੀਤਾ ਹੋਇਆ ਈ। ਨੇ ਕੀਤਾਇਆ ਹੂੰ ਹਾਂ, ਇੱਥੇ ਰੁਕੇ ਸੀ ਹਾਂ। ਹਾਂ -ਹਾਂ।
ਮਤਲਬ ਜਿਦਾਂ ਉਹਨਾਂ ਦੇ ਜੋੜੇ ਪਏ ਨੇ। ਜੋ ਹੁੰਦੇ ਨੇ ਉਹ ਵੀ ਪਏ ਨੇ ਹਾਲੇ ਸ਼ਸਤਰ।
ਹਾਂ-ਹਾਂ ਘੋੜੇ ਦੇ ਨਿਸ਼ਾਨ ਵੀ ਹਨ, ਉਹਨਾਂ ਦੇ ਪੈਰਾਂ ਦੇ ਘੋੜੇ ਦੇ ਨਿਸ਼ਾਨ। ਹੂੰ-ਹੂੰ ਇਸ ਤਰ੍ਹਾਂ ਕਰਕੇ ਉਹ। ਅ ਬੀਬੀ ਨਾਨਕੀ ਨੇ ਕਿਤਨੇ ਮਿੰਟ ਕਿਤਨੇ ਸੈਕਿੰਡ ਇਧਰ ਸਿਮਰਨ ਕੀਤਾ, ਇਹ ਕੀਤਾ, ਉਹ ਕੀਤਾ, ਸਭ ਜਗ੍ਹਾ। ਹਾਂ ਤਪੱਸਿਆ ਕੀਤੀ ਸੀਗੀ ਉਹਨਾਂ ਨੇ। ਉਹ ਵੀ ਏ ਇੱਕ ਤਾਂ ਜਗ੍ਹਾ ਤੇ ਖਾਲੀ ਪਾਪੜਾਂ ਦਾ ਪ੍ਰਸ਼ਾਦ ਮਿਲਦਾ, ਕਹਿੰਦੇ ਨੀ ਖਾਲੀ ਪਾਪੜਾਂ ਦਾ ਹੀ ਪ੍ਰਸ਼ਾਦ ਮਿਲਦਾ। ਹਾਂ ਪਾਪੜ ਹੀ ਮਿਲਦੇ ਨੇ ਉਧਰ ਖਾਲੀ। ਤੇ ਇੱਕ ਜਗ੍ਹਾ ਤੇ ਖਾਲੀ ਲੱਸੀ ਮਿਲਦੀ ਏ, ਹਾਂ।
ਸੀ ਦਾ ਪਤਾ ਲੱਸੀ ਦਾ ਮੈਂ ਸੁਣਿਆ ਸੀ ਹਾਂ ਲੱਸੀ ਇੱਕ ਪਾਸੇ ਹੈਗੀ ਹੈ।
ਹਾਂ ਇੱਕ ਪਾਸੇ ਖਾਲੀ ਲੱਸੀ ਮਿਲਦੀ ਏ, ਮਤਲਬ ਜਿਸ ਤਰ੍ਹਾਂ ਜਿਸ ਤਰ੍ਹਾਂ ਅਸਾਂ ਨੇ ਗਾੜੀ ਕੀਤੀ ਸੀਗੀ ਨਾ ਤਾਂ ਉਹਨਾਂ ਨੂੰ ਹੀ ਆਖਿਆ ਹੈ, ਬਈ ਅਸਾਂ ਨੂੰ ਤਾਂ ਕੁਛ ਪਤਾ ਨੀ ਹੈ, ਤੁਸੀਂ ਫਿਰਾਓ ਸਾਨੂੰ। ਅਸੀਂ ਪਹਿਲੀ ਵਾਰ ਆਏ ਹਾਂ, ਅਸੀਂ ਸੈਕਿੰਡ ਟਾਈਮ ਹੋਰ ਵੀ ਦੂਏ ਜੜੇ ਨੂੰ ਆਖਤੀ। ਤਾਂ ਉਹਨਾਂ ਨੇ ਅਸਾ ਨੂੰ ਬਹੁਤ ਅੱਛਾ ਫਿਰਾਇਆ ਸੀਗਾ।
ਹਾਂਜੀ, ਉਧਰ ਦੇ ਚ ਲੋਕ ਲ ਜੋ ਬੰਦੇ ਹੈਗੇ ਹਜ਼ੂਰ ਸਾਹਿਬ ਚ, ਉਹ ਗੱਡੀ ਵਾਲੇ ਚਲਾ ਲੈਂਦੇ ਨੇ।
ਹਾਂ- ਹਾਂ- ਹਾਂ-ਹਾਂ ਉਸਨੇ ਨਿੱਕਾ ਨਾ ਨਿੱਕਾ ਗੁਰਦੁਆਰਾ ਪੂਰੇ ਯਾਰਾਂ ਬਾਰਾਂ ਗੁਰਦੁਆਰੇ ਫਿਰਾਏ। ਤੋਨੂੰ ਬੋਤ ਮਜ਼ਾ ਆਇਆ ਬੋਤ-ਬੋਤ ਈਕ ਇਕ ਗੁਰਦੁਵਾਰੇ ਦੇ
ਹਾਂਜੀ।
ਇਸ ਤਰਾਂ ਈ ਫਰੈਂਡਸ ਗੇ ਆਏ ਆ ਅਸੀਂ, ਪਰਿਵਾਰ ਨੀ ਗੇ ਆਏ ਆ। ਮਤਲਬ ਮੇ ਮੇਰੇ ਭਰਾ-ਭਰਜਾਈ ਆ ਵੀ ਆਏ ਤਾਂ ਉਨਾਂ ਨਾਲ ਈ ਗੀ ਆਈਆ ਮੈਂ ਭਰਾ, ਭਰਜਾਈ, ਮਾਸੀ ਉਨਾਂ ਨਾਲ ਈ ਗੇ ਆਏ ਆ ਪਰ ਬੋਤ
ਆਪਣਾ ਮਜ਼ਾ ਹੁੰਦਾ ਇੱਕ ਫਰੈਂਡਸ ਨਾਲ ਵੀ ਵੱਖਰਾ ਮਜ਼ਾ ਹੁੰਦੈ।
ਹਾਂਜੀ-ਹਾਂਜੀ-ਹਾਂਜੀ।
ਜਿਦਾਂ ਆਪਾਂ ਟ੍ਰੇਨ 'ਚ ਮਜ਼ੇ ਮਤਲਬ ਅ ਇੰਜੋਏ ਕਰ ਸਕਦੇ ਆ। ਠੀਕ ਏ। ਪਰ ਆਪਾਂ ਗੁਰਦੁਵਾਰੇ ਆਪਾਂ ਨੇ ਗੁਰੂ ਦੇ ਹੀ ਧਿਆਨ 'ਚ ਆਪਾਂ ਨੇ ਉੱਥੇ ਲਾਣਾ ਆਪਣਾ ਧਿਆਨ ਸਾਰਾ।
ਹਾਂਜੀ, ਹਾਂਜੀ-ਹਾਂਜੀ-ਹਾਂਜੀ-ਹਾਂਜੀ ਹਾਂ-ਹਾਂ।
ਗੱਲ ਤਾਂ ਆਪਣੀ ਚੱਲਦੀ ਰੈਂਦੀ ਏ ਕੀ ਆ ਉੱਥੇ ਜਾ ਕੇ ਸਿ ਗੁਰੂ ਬਾਰੇ, ਆਪਣੇ ਸਿੱਖਾਂ ਬਾਰੇ ਕੀ ਮਤਲਬ ਇੱਥੇ ਹਿਸਟਰੀ ਕੀ ਸੀ। ਓ ਸਾਰੀ ਚੀਜ਼ਾਂ ਅੱਜ-ਕਲ ਦੇ ਬੱਚਿਆਂ ਨੂੰ ਓ ਸਾਰੀ ਚੀਜ਼ਾਂ ਪਾਈ ਨੀ ਐ।
ਨਈ-ਨਈ ਕੁਛ ਵੀ ਨੀ ਪਤਾ ਅੱਜ-ਕੱਲ ਦੇ ਬੱਚਿਆਂ ਨੂੰ ਮੈਂ ਤਾਂ ਕੈਂਨੀ ਆ ਪੜਾਈ ਦੇ ਵਿੱਚ ਪੜਾਈ ਦੇ ਵਿੱਚ ਸਿੱਖਾਂ ਦਾ ਉਦੇਅ ਹੋਣਾ ਚਾਈਦੈ।
ਹਾਂਜੀ ਹੁਣ ਮੇਰੀ ਕੁੜੀ ਦੇਖੋ ਅੱਠ ਸਾਲ ਦੀ ਐ ਮੈਂ ਬੜੱਪਣ ਨੀ ਕਦੀ ਮੇਰੀ ਕੁੜੀ, ਮੈਂ ਗੁਰਦੁਆਰੇ ਲੈ ਕੇ ਜਾਂਨੀ ਮੈਂਨੇ ਕਦੇ ਉਨੂੰ ਸਿਖਾਇਆ ਨਾ ਕੁਛ ਜਿੱਥਾਂ ਜਿੱਦਾਂ ਆਪਾਂ ਬੱਚਿਆਂ ਨੂੰ ਲਾਈਨ ਲਾਓਗੇ ਬੱਚੇ ਉੱਥੇ ਹੀ ਇੱਕ ਮਤਲਾ ਆਪਣਾ ਸਾਰਾ ਕੁੱਝ ਕਰ ਲੈਂਨੇ ਆ। ਹੁਣ ਮੇਰੀ ਗੁੜੀਆਂ ਬਿਨਾ ਏ ਸਾਰਾ ਕੁਛ ਜਪਜੀ ਸੇਅਬ ਦਾ ਪੂਰੀ, ਪਾਠ ਪੜ ਲੈਂਦੀ ਐ।
ਅੱਛਾ, ਹੂੰ-ਹੂੰ-ਹੂੰ।
ਜਪਜੀ ਸੇਅਬ ਕਰ ਲੈਂਦੀ ਆ, ਆਨੰਦ ਸੇਅਬ ਕਰ ਲੈਂਦੀ, ਚੋਪਈ ਸੇਅਬ ਕਰ ਲੈਂਦੀ ਐ।
ਹੂੰ-ਹੂੰ।
ਦੇਖ ਐ।
ਦੇਖ ਕੇ।
ਮੈਨੂੰ ਨੀ ਆਂਦਾ ਇਨਾ ਮੈਂ ਵੇ, ਮੇਰਾ ਇੰਨਾ ਨੀ ਐ ਜਿੱਦਾਂ ਓ ਕੁੜੀ ਨੂੰ ਮੈਂ ਲੈ-ਲੈ ਜਾ ਕੇ ਉਦਾ ਦਿਮਾਗ ਇੰਨਾ ਸ਼ਾਰਪ ਐ, ਓ ਸਾਰੀ ਚੀਜ਼ਾਂ ਉਨੂੰ ਪਤੈ।
ਪਰ ਅੱਜ-ਕੱਲ ਦੇ ਬੱਚੇ ਬੋ ਜਲਦੀ ਪਕੜ ਲੈਂਦੇ ਨੇ ਨਾ ਇਸ ਕਰਕੇ ਸ਼ਾਰਪਨੈਸ ਥੋੜਾ ਜਿਆਦਾ ਏ। ਆਪਨ ਦਾ ਵੀ ਥੋੜਾ ਪਿੱਛੇ ਰੈ ਗਿਆ ਪਰ ਬੱਚੇ ਬੋਤ ਅੱਗੇ ਹੋਏ ਆਪਣੇ ਕੋਲੋਂ।
ਏ ਆਈ ਦਾ ਜ਼ਮਾਨਾ ਬੱਚਿਆਂ ਦਾ ਦਿਮਾਗ ਏ ਆਈ ਈ ਚੱਲ ਰੈ ਹੁਣ ਤਾਂ।
ਹਾਂਜੀ-ਹਾਂਜੀ-ਹਾਂਜੀ ਸੱਚੀ ਗੱਲ ਏ, ਸੱਚੀ ਗੱਲ, ਹਾਂ। ਬੱਚੇ ਫਾਸਟ ਸਿੱਖ ਜਾਂਦੇ ਨੇ ਸਾਰਾ ਕੁਛ।
ਹਾਂਜੀ।
ਹੋਰ ਕੁਛ ਨਾ ਕੁਛ, ਕੁਛ ਨਾ ਕੁਛ ਚੱਲਦਾ ਈ ਰੈਂਦੈ। ਮੇਰੀ, ਮੇਰੀ ਭੈਣ ਦੀ ਕੁੜੀ ਆਈ ਨਾ ਉਟੀ ਆਈ ਓ ਬੀ ਬੋਤ ਗੁਰਦੁਵਾਰੇ ਨਾਲ ਜੁੜੀ ਉਈ ਹੁਣ ਬੀ ਜੁੜ ਵੀ ਏ ਗੁਰਦੁਵਾਰੇ ਨਾਲ ਪਰ ਪਹਿਲੇ ਕਿਸੇ ਫੇਰ ਨਿੱਕੇ ਹੁੰਦੇ ਜਿਸ, ਜਿਸ ਤਰਾਂ ਤੁਸੀਂ ਕਹਿੰਦੇ ਪੇ ਓ ਨਾ ਚਾਰ ਵਜੇ ਉੱਠਣਾ, ਕਰਨਾ ਓ ਵੀ ਆਪਣੇ ਪਾ ਪਾ ਨਾਲ ਉੱਠ ਕੇ ਸਵੇਰੇ ਚਾਰ ਵਜੇ ਕਰਦੀ ਉਈ, ਸਾਰਾ-ਸਾਰਾ ਪਾਠ ਉਸ ਟਾਈਮ ਤਾਂ ਸਾਨੂੰ ਕੁਝ ਇਟਾ ਇੰਨਟਰਸਟ ਨੀ ਆਇਆ ਕੁਝ ਪੱਤਾ ਵੀ ਨੀ ਆਇਆ ਸਾਨੂੰ, ਪਰ ਜਦੋਂ ਸੁਨੇ ਆਇਆ ਨਾ ਕਿ ਆਪਣੇ ਪਾ ਪਾਪਾ ਨਾਲ ਉੱਡਦੀ ਏ ਸਵੇਰੇ ਚਾਰ ਵਜੇ, ਪਾਪਾ ਨਾਲ ਨਾਂਦੀ ਏ ਫਿਰ ਪਾਠ, ਪੂਜਾ ਕਰਦੀ ਏ, ਗੁਰਦੁਆਰੇ ਜਾਂਦੀ ਏ, ਮਾਂ ਨੂੰ ਉਠਾਂਦੀ ਆ ਕੇ ਚਾ ਬੜਾ ਮਤਲ ਕਿਸੇ ਅ ਕੁੱਝ ਅਲੱਗ ਈ ਲੱਗਦਾ ਐ ਕਿ ਬਈ ਬੱਚੇ ਵੀ ਇਤਨੇ ਸਿਆਣੇ ਹੁੰਨੇ।
ਸਈ ਗੱਲ ਏ ਹੋਣਾ ਚੀਦਾ।
ਹੂੰ, ਹੂੰ-ਹੂੰ-ਹੂੰ, ਬੱਚੇ ਬੋਤ ਸਿਆਣੇ ਹੁੰਦੇ ਨੇ।
ਹੂੰ ਬੱਚੇਆਂ ਨੂੰ ਆਪਾਂ ਜਿੱਦਾਂ ਸਿਖਾਈਏ, ਬੱਚੇਆਂ ਨੇ ਓਦਾਂ ਹੀ ਸਿਖਣਾ ਆਪਾਂ ਨੇ ਹੈਨਾ।
ਅੱਛਾ, ਉਹ ਤਾਂ ਖਾਲੀ ਪਾਪਾ ਨਾਲ ਜਾਨਾ ਉਸਨੇ ਅਪਨੇ ਪਾਪਾ ਨੂੰ ਉਠਾਨਾ ਕਿਸੇ ਦੇ ਚਲੋ ਗੁਰਦੁਆਰੇ ਜਾਨਾ ਅਪਨੇ ਨੂੰ। ਹਾਂ ਹੋਰ, ਬਸ, ਬਸ, ਬਸ। ਹੂੰ ਬਸ ਕੁਛ ਨੀ ਚੱਲਦਾ ਪੈਆ, ਮੈਂ ਕੇਆ ਚਲੋ ਕੱਪੜੇ ਪ੍ਰੈਸ ਕਰਦੀ-ਕਰਦੀ ਗੱਲ ਕਰ
ਚਲੋ ਤੁਸੀ ਠੀਕ ਏ, ਤਿਆਰੀ ਕਰਲੋ ਜਾਨ ਦੀ। ਹੈਪੀ ਜਰਨੀ ਤਾਨੂੰ। ਕਰਦੇ ਆਪਾਂ ਬਾਦ ਚ ਗਲ ਠੀਕ
ਹਾਂਜੀ, ਹਾਂਜੀ, ਹਾਂਜੀ, ਹਾਂਜੀ ਸਤਿ ਸ੍ਰੀ ਅਕਾਲ ਜੀ।
ਹਾਂਜੀ।